ਹੈਲੋ ਹਾਂ ਸਤਿ ਸ੍ਰੀ ਅਕਾਲ।
ਹੋਰ ਕਿਸ ਰਾਂ ਹੋ ਭੈਣ ਜੀ। ਹੈਲੋ ਹੋਰ ਬਸ ਹਾਂਜੀ ਬੱਚਿਆਂ ਦੀ ਆਵਾਜ਼ ਬੋਤ ਆਂਦਾ ਪਈ।
ਏਕ ਮਿੰਟ ਏਕ ਮ ਏ ਬੱਚੇ ਬੜਾ ਤੰਗ ਕਰਦੇ ਨੇ।
ਹਾਂ ਬੱਚੇ ਬੋਤ ਤੰਗ ਕਰਦੇ ਪਏ ਸੀ ਹਾਂਜੀ।
ਹਾਂ ਉੜੀ ਸਕੂਲੋਂ ਆਏ ਨਾ ਬੱਚੇ
ਹਾਂਜੀ-ਹਾਂਜੀ-ਹਾਂਜੀ ਹੋਰ ਹੋ ਗਈ ਰੋਟੀ ਪਾਣੀ ਬੱਚਿਆਂ ਦਾ ਹੋ ਗਿਆ ਸਾਰਾ ਹੈਲੋ
ਹੋ ਜਾਸੀ ਓ ਹੋ ਜਾਸੀ ਹਾਂਜੀ ਆਵਾਜ਼ ਨਈ ਆਂਦਾ ਪਿਆ ਕਿਆ
ਆਂਦਾ ਪਿਆ ਹੁਣ ਕਲੀਅਰ ਆਇਆ।
ਹਾਂ-ਹਾਂ ਪਈ ਬੱਚਾ ਆਣੇ ਸਕੂਲੋਂ ਕੁਛ ਨੀ ਬਸ ਬੈਠੀ ਹੋਈ ਸੀ।
ਅੱਛਾ ਠੀਕ ਐ ਹੋਰ ਹੋ ਗਈ ਰੋਟੀ
ਹਾਂ ਕੁਛ ਨਈ ਰੋਟੀ ਹੋ ਗਈ ਬਸ ਮੇਰਾ ਪਾਰਸਲ ਆਏ ਹੁਣ ਉਹੀ ਖੋਲਿਆ ਮੈਂ ਔਨਲਾਈਨ ਪਾਰਸਲ ਮੰਗਾਏ ਹੈ ਨਾ ਹਾਂ।
ਜੀ ਹਾਂਜੀ ਸੂਟ
ਹਾਂ- ਹਾਂ ਸੂਟ ਮੰਗਾਏ ਮੀਸ਼ੋ ਤੋਂ ਆ ਹਾ ਓਨਲਾਈਨ ਮੰਗਾਨ ਅੱਛਾ ਆਂਦੇ ਨੇ ਵਧੀਆ ਇਕਦਮ।
ਅੱਛਾ-ਅੱਛਾ ਕਿਉਂਕਿ ਮੈਂਨੇ ਇੱਕ ਦੋ ਵਾਰ ਮੰਗਾਏ ਨਾ ਮੇਰੇ ਮੈਨੇ ਮੰਗਾਏ ਨ ਦੀਦੀ ਇੱਕ ਦੋ ਵਾਰ ਪਰ ਮੇਰੇ ਕੱਪੜਾ ਨੀ ਅੱਛਾ ਆਇਆ ਦੋ ਵਾਰ ਧੋਣੇ ਤੇ ਈ ਖਰਾਬ ਹੋਈ ਦਾ ਏ ਦੋ ਧੋਣੇ ਹੂੰ
ਪੈਂਦਾ ਕੇ
ਹਾਂਜੀ-ਹਾਂਜੀ ਆਂਦਾ
ਹਾਂ ਤੇ ਔਨਲਾਈਨ ਲਓ ਤਾ ਫੇਰ ਆਪਣਾ ਨੂੰ ਸਮਝ ਤਾ ਨਈ ਨਾ। ਕੱਪੜਾ ਕਿਸ ਤਰ੍ਹਾਂ ਨਿਕਲਦਾ ਏ ਕੇ ਨਿਕਲਦਾ ਏ। ਹਾਂ ਤੇ ਹਾਂ ਰਿਟਰਨ ਤਾਂ ਕਰ ਸਕਨੇ ਆ ਪਰ ਓਈ ਆਮਣੇ ਸਾਮਣੇ ਦੇਖ ਕੇ ਲਿੱਤਾ ਤਾਂ ਫਿਰ ਕੱਪੜਾ ਵੀ ਅੱਛਾ ਅਪਣ ਦੇਖ ਕੇ ਲੇਨੇ ਹਨਾ।
ਹਾਂਜੀ-ਹਾਂਜੀ-ਹਾਂਜੀ-ਹਾਂਜੀ ਤੁਹਾਂ ਹੁਣ ਕੋਟਨ ਲਿਤਾ ਕਿ ਚੀਨੋਨ ਕੇੜਾ -ਕੇੜ ਕਲਰ ਕੇੜਾ ਮੰਗਇਆ।
ਨਈ -ਨਈ ਕੌਟਨ ਇਚ ਲਿੱਤੇ ਮੈਂ ਘਰ ਪਾਣ ਵਸਤੇ ਲਿੱਤੇ।
ਅੱਛਾ-ਅੱਛਾ-ਅੱਛਾ
ਹਾਂ ਜੇਸ ਤਰ੍ਹਾਂ ਹਾਂ ਘਰ ਪਾਣੇ ਵਾਲੇ ਜੇਸ ਤਰ੍ਹਾਂ ਆਪਣੇ ਜਲਦੀ ਕੋਟਨ ਦੇ ਅੱਛੇ ਹੁੰਦੇ ਨਾ ਦਿਨ ਭਰ ਗਰਮੀਆਂ ਦੇ ਦਿਨਾਂ ਨੂੰ
ਹਾਂਜੀ-ਹਾਂਜੀ-ਹਾਂ ਜੀ-ਹਾਂਜੀ ਗਰਮੀਆਂ ਦੇ ਦਿਨਾਂ 'ਚ ਉਂ-ਹੂੰ-ਹੂੰ-ਹੂੰ-ਹੁੰ ਹੂੰ ਹੋਰ ਦੂਈ ਤਰ੍ਹਾਂ ਦ ਦੂਈ ਜਗ੍ਹਾ ਤੋਂ ਕਿਦੇ ਸ਼ੋ ਪਿੰਗਪਿੰਗ ਕੀਤੀ ਕਿ ਤੁਸਾਂ ਨੇ ਕੱਪੜੇ ਦੀ ਕਦੀ
ਐ ਮੈਂ ਜੋ ਜਆਦਾਤਰ ਤੋ ਔਨਲਾਈਨ ਹੀ ਲੇਨੀ ਆ ਮੈਂ ਕੱਪੜੇ
ਅੱਛਾ-ਅੱਛਾ ਫੇਰ ਮੀਸ਼ੋ ਛੋੜ ਕੇ ਦੂਆ ਕੋਈ ਐਪ ਵਗੈਰਾ
ਦਾ ਫਲਿਪਕਾਰਟ ਵੀ ਅੱਛਾ ਉਸ ਰਾ ਪਰ ਜਆਦਾ ਕਰਕੇ ਤਾਂ ਮੀਸ਼ੋ ਤੋਂ ਹੀ ਲੇਨੀ ਆ। ਕਿਉਂਕਿ ਮੀਸੋ ਤੇ ਰਿਟਰਨ ਵੀ ਜਲਦੀ ਹੋ ਜਾਂਦਾ ਐ ਤੇ ਰਿਟਰਨ ਕਰਨੇ ਤੋ ਓਦਾ ਰੀਫੰਡ ਵੀ ਜਲਦੀ ਆ ਜਾਂਦਾ ਅਕਾਉਂਟ ਵਿੱਚ
ਅੱਛਾ-ਅੱਛਾ-ਅੱਛਾ ਹੂੰ-ਹੂੰ-ਹੂੰ।
ਤੇ ਰੀਫੰਡ ਬੀ ਅਲਗ ਜੋ ਝੱਟ ਆ ਜਾਂਦਾ ਏ ਦੋ ਮਿੰਟਾਂ 'ਚ
ਅੱਛਾ -ਅੱਛਾ ਤੇ ਫਲਿੱਪਕਾਰਟ ਦਾ ਕੁਝ ਆਈਡੀਆ ਐ ਵੇ ਤੁਸਾ ਨੂੰ ਕੱਪੜਿਆਂ ਦਾ
ਤੋ ਤੋ ਉਸ ਰਾਂ ਘੱਟ ਈ ਸ਼ੋਪਿੰਗ ਕਰਨੀ ਆ। ਤੇ ਇਸ ਚੋ ਲੇਨੀ ਆ ਮੀਸ਼ੋ ਤੋ ਈ ਜਆਦਾਤਰ ਕਰਨੀ ਆ।
ਤਾ ਇਸ ਰ੍ਹਾਂ ਔਨਲਾਈਨ ਜੇੜੇ ਵੇਚਦੇ ਨੇ ਕੱਪੜੇ ਉਨਾਂ ਕੋਲ ਕਦੀ ਲਿੱਤਾ ਤੁਸਾਂ ਨੇ ਔਨਲਾਈਨ?
ਨਈ -ਨਈ ਕੁਛ ਤਾਂ ਫਰੋਡ ਹੁੰਦੇ ਨੇ ਉਸੇ 'ਚ।
ਨਈ -ਨਈ ਮੈ ਨੀ ਦੋ ਹਾਂਜੀ। ਹਾਂ ਬੋਲੋ- ਬੋਲੋ ਹਾਂਜੀ ਹਾਂ ਮੈਂਨੇ ਹਾਂ ਮੈਨੇ ਇੱਕ ਦੋ ਵਾਰ ਦਿੱਲੀਓ ਮੰਗਾਏ ਨਾ ਕੱਪੜੇ ਮੇਰਾ ਕੱਪੜਾ ਅੱਛਾ ਆਇਐ।
ਅੱਛਾ
ਉਜ਼ਾ ਮੈਨੇ ਜਾਰਜਟ ਦਾ ਸੂਟ ਮੰਗਾਇਆ ਸੀਗਾ ਦੋ ਸਾਲ ਬੌਤ ਅੱਛਾ ਜੇ ਹੁਣ ਤੱਕ ਪਾਨੀ ਪੀ ਮੈ ਰੇਟ ਵੀ ਕੁਛ ਨਈ ਅਠ
ਅੱਛਾ
ਹੂੰ ਆਰਤੀ ਕਲੇ
ਠੀਕ ਐ ਤੁਸੀ ਮੈਨੂੰ ਉਨਾਂ ਦਾ ਨੰਬਰ ਸੈਂਡ ਕਰਿਓ ਹਾਂ ਨੰਬਰ ਸੈਂਡ ਕਰੋ ਮੈਂ ਵੀ ਦੇਖ ਸਾਂ ਫੇਰ ਉਧਰੋਂ ਮੰਗਾਸਾਂ।
ਹਾਂਜੀ-ਹਾਂਜੀ ਕਿਉਂਕਿ ਮੈਨੇ ਫੇਸ ਮੈਨੇ ਫੇਸਬੁੱਕ ਤੋਂ ਲਿੱਤਾ ਹੋਇਆ ਓਸਨੂੰ ਫੇਸਬੁੱਕ ਤੋ ਮੈਂਨੋ ਸ ਦੋ, ਮੈਂਨੇ ਕੰਮ ਸੇ ਕੰਮ ਦੋ-ਚਾਰ ਡਰੇੈਸ ਮੰਗਾਏਨ ਉਧਰੋ।
ਅਛਾ, ਹਾਂ ਮਿਸ਼ੋ ਤੇ ਇਤਨੇ ਕੁਛ ਖਾਸ ਸ ਹੁੰਦੇਨ, ਮੀਸ਼ੋ ਤੇ ਜਿਆਦਾਤਰ ਨਾ ਚਾਦਰਾ ਅੱਛੇ ਹੁੰਦੇਨ। ਔਰ ਕਾਰ ਦਾ ਸਮਾਨ ਆਪਾਨ ਕੁਛ ਲੇਨਾ ਨਾ, ਜਿਸ ਰ੍ਹਾ ਹਾ ਲਾਈਟਸ ਵਗੈਰੇ ਹੋ ਗਏਨ, ਯਾ ਦਿਵਾਲੀ ਦੇ ਡੇਕੋਰੇਸ਼ਨ ਵਗੇਰੇ। ਔਰ ਉਸੇ'ਚ ਦੀਵੇ ਤੇ ਦੀਵੇ ਜੋਤ ਵਗੈਰਾ ਨੀ ਆੰਦੀ ਏ, ਕਿ ਓਹ ਵੀ ਥੋੜੇ ਅਛੇ ਨਿਕਲਦੇ ਨ, ਹਾਂ ਮੈ ਦੀਵਾਲੀ ਦੇ ਟੈਮ ਤੇ ਕੁਛ ਸ਼ੋਪਿੰਗ ਕੀਤੀ ਹਾਈ, ਲਾਈਟ ਟਸ ਵਗੈਰੇ ਲਿਤੇ ਐ, ਔਰ ਕਾਰ ਤੇ ਬਹੁਤ ਸਾਰੇ ਚੀਜਾ ਮੈ ਵੀਸ਼ੋ ਤੋ ਈ ਮੰਗਾਏ ਆਈ ਪਿਛਲੀ ਵਾਰ। ਹੋਗੇਨ ਨਾ ਹੁਣ ਉਸਨੂੰ ਬਹੁਤ ਦਿਨ, ਤੀਸਰਾ ਤਾ, ਹਾਂ-
ਮੈਂਨੇ ਹੁਨ ਪਿੱਛੇ ਇਕ ਡੀਵਾ ਮੰਗਾ, ਹਾਂ, ਅੱਛਾ-ਅੱਛਾ-ਅਛਾ। ਫੁਲ ਸਾਈਜ ਚੱਪਲ ਨਹੀ ਮਿਲਦੀ ਨਾ ਦੀਦੀ, ਮੀਸ਼ੂ ਤੇ।
ਮਿਲਦੀ ਏ ਨਾ, ਮਿਲਦੀ ਏ ਨਾ, ਸਾਰਾ ਮਿਲਦੈ।
ਮਿਲਦੀ ਹੈਗੀ, ਤੁੂਸਾਨੂੰ, ਤੂਸਾਨੂੰ ਅਗਰ ਕਦੇ ਦਿਖਿਆ ਨਾ ਤਾਂ ਮੰਨ ਲਿੰਕ ਪਾਣਾ, ਤੂੰ ਫੁਲ ਸਾਈਜ ਚੱਪਲ ਏ, ਆ ਮੇਰੀ ਪਰ।
ਅਛਾ, ਕਿੱਤੇ ਆਠ ਨੰਬਰ?
ਨਹੀ-ਨਹੀ, ਦੱਸ ਫੁਲ ਸਾਈਜ ਬੋਲੇ ਤ ਦਸ ਤੇ ਜਾਂਦਾ। ਹਾਂਜੀ-ਹਾਂਜੀ-ਹਾਂਜੀ, ਕਿਉਕਿ ਇੰਨਾ ਨੇ ਫਲਿਪਕਾਰਟ ਵਗੈਰਾ ਤੋਂ ਮੰਗਾਈ ਆਈ, ਇਕ-ਦੋ ਵਾਰ। ਉਹ ਅਛੀ ਨਿਕਲੀਆਂ ਨ ਮੇਰੀਆਂ ਚੱਪਲਾ।
ਹਾਂ, ਮੈ ਬੱਚਿਆ ਨ ਦੇ ਕੱਪੜੇ-ਵੱਪੜੇ ਵੀ ਮੀਸ਼ੋ ਤੋ ਹੀ ਮੰਗਾ ਲੈਂਨੀ ਆ, ਜਿਆਦਾ ਕਰਕੇ, ਹਾਂ ਬੱਚਿਆਂ ਦੇ'ਚ। ਹਾਂ ਬੱਚਿਆਂ ਦੇ ਠੀਕ-ਠੀਕ ਹੁੰਦੇਨ, ਕਿਉਕਿ ਬੱਚੇ ਇਸ ਤਰ੍ਹਾਂ ਵੀ ਗੰਦੇ ਕਰਦੇਨ, ਚਾਰ ਸੋ ਪੰਜ ਸੋ ਸੋ ਰੁਪਏ ਤੱਕ ਨਾ ਤਿੰਨ-ਚਾਰ ਜੋੜੇ ਆ ਜਾਂਦੇ ਨ, ਸੇਟ ਆ ਜਾਂਦੇਨ, ਜਿਸ ਤਰ੍ਹਾਂ ਛੋਟੇ ਸ਼ੌਟਸ, ਟੀ ਸ਼ੌਟਸ ਟੀ ਸ਼ਰਟ ਤੇ, ਹਾਂ, ਘਰ ਪਾ, ਘਰ ਪਾਓ, ਬਾਹਰ ਪਾਓ। ਮਤਲਬ ਅੱਛੇ ਹੁੰਦੇਨ ਕੱਪੜੇ, ਟਿਕ ਮੇਰੇ ਛੋਟੇ ਨ ਇਕ ਢਾਈ ਸਾਲ ਦੀ ਏ, ਇਕ ਸਾਢੇ ਚਾਰ ਸਾਲ ਦਾ ਏ।
ਅਛਾ-ਅਛਾ ਛੋਟੇ ਬੱਚੇ ਇਸਦਾ ਮਤਲਬ, ਹਾਂ ਫਿਰ ਤਾਂ ਅਛਾ ਵੀ ਲਗਾ ਛੋਟੇ ਹੂੰ, ਹੂੰ, ਹੂੰ ਬੋਲ-ਬੋਲ ਹੂੰ, ਦੁਕਾਨ ਹਾਂਜੀ-ਹਾਂਜੀ, ਦੁਕਾਨਾ ਤੇ ਤਾਂ ਬਹੁਤ ਮਹਿੰਗੇ ਨ, ਅੱਠ ਸੌ ਸੇ ਥੱਲੇ ਜੋੜਾ ਈ ਨਹੀਂਗਾ ਬੱਚਿਆਂ ਦਾ।
ਨਹੀ ਏ। ਇਤਨੇ ਛੋਟੇ-ਛੋਟੇ ਬੱਚੇਆਂ ਨ ਦੇ ਅੱਠ ਸੋ ਤੇੇ ਹਜ਼ਾਰ ਥੱਲੇ ਤਕ
ਨਹੀ-ਨਹੀ, ਬਿਲਕੁਲ ਨਹੀ ਗਾ, ਹੁਨ ਥੋੜਾ ਫੈਂਸੀ ਲੈਣੇ ਜਾਓ ਤਾਂ ਉਹਹੀ ਰੇਟ ਦੋ-ਹਜ਼ਾਰ, ਢਾਈ-ਹਜ਼ਾਰ। ਜਿਸ ਤਰ੍ਹਾਂ ਆਪਣੀ ਲੋਕਲ ਮਾਰਕੀਟ ਏ, ਤੋ ਉਸੇ'ਚ ਤਾ ਮੈਨੇ ਕਮ ਸੇ ਕਮ ਤਿੰਨ-ਤਿੰਨ ਹਜ਼ਾਰ ਕਦੇ ਵੀ ਕੱਪੜੇ ਲਿੱਤੇ ਹੋਏ, ਨਿਕੇ ਬੱਚਿਆਂ ਵਾਸਤੇ ਵੀ।
ਹਾਂ, ਨਾ। ਨਿੱਕੇ ਬੱਚਿਆਂ ਦੇ ਕੱਪੜੇ ਬੜੇ ਮਹਿੰਗੇ ਹੁੰਦੇ।
ਬਹੁਤ ਮਹਿੰਗੇ ਹੁੰਦੇਨ, ਬਹੁਤ ਜਿਆਦਾ।
ਹਾਂ, ਤੁਸੀ ਸੂਟ ਸਿਵਾਕੇ ਲੇਂਦੇ ਓ, ਕਿ ਰੇਡੀਮੈਟ ਲੇਂਦੇ ਓ?
ਮੈ ਰੇਡੀਮੇਟ ਵੀ ਲੈਨੀ ਆ ਸਿਵਾਕੇ ਬੀ ਲੈਨੀ ਆ, ਹਾਂ, ਮੇਰੀ ਦਿਰਾਣੀ ਸਿੰਦੀ ਏ ਨਾ ਹਾਂਜੀ-ਹਾਂਜੀ, ਮੇਰੀ ਦਿਰਾਣੀ ਸੀੰਦੀ ਏ ਨਾ ਲੋਕਲ, ਤਾ ਮੈ, ਹਾਂ ਉਨਾ ਦਾ ਬਹੋਤ ਨਾਵ ਏ, ਉਧਰ ਲੋਕਲ ਈਚ।
ਅਛਾ।
ਸੂਟ ਦੀ ਫਿਨਿਸ਼ਿੰਗ ਬਹੁਤ ਅਛੀ ਦੇਂਦੇਨ, ਉਨੀ।
ਹਾਂ ਨਾ-
ਹਾਂਜੀ- ਹਾਂਜੀ- ਹਾਂਜੀ ਕੱਪੜਾ ਵੀ ਤੁਸੀ ਕਹੋ ਜਿਸ ਤਰ੍ਹਾਂ ਜਿਸ ਤਰ੍ਹਾਂ ਮਰਜੀ ਤੁ ਸਾਨੂੰ ਪੈਟਰਨ ਵਗੈਰਾ- ਜੋ ਵੀ ਪੈਟਰਨ ਨਵਾ ਸੀ ਨਵਾਂ ਪੈਟਰਨ ਲੋੜੇ ਤੁਸੀ ਈਵਨ ਦਿਖਾ ਦੋ ਉਹਨਾਂ ਨੂੰ ਹ- ਆਹ ਸਿਲਈ ਉਹ ਕੱਪੜਾ ਦੇਖ ਕੇ- ਬੋਲਦੇ ਨਾ ਹਾਂਜੀ ਕੇ ਅਕਸਰ ਲਗਾਣਾ, ਕੇ ਕਰਨਾ ਤੁਸੀ ਕੇ ਫਿਨਸ਼ਿੰਗ- ਗਲੇ ਦੀ ਸਿਲਾਈ ਅਲਗ ਜੇ ਕਿਸੇ ਡਿਜ਼ਾਈਨ ਵਾਲੇ ਗਲੇ ਡਿਜ਼ਾਈਨ ਵਾਲੇ ਪੋਂਚੇ- ਜਿਸ ਤਰ੍ਹਾਂ ਤੁਸੀਂ ਕੈਸੇਉਸ ਓ ਸੀਕੇ ਦੇ ਸਕਦੇ ਤੂੰਆਨੁ।
ਅੱਛਾ। ਠੀਕ ਹੈ ਨਾ, ਫਿਰ ਪਰ ਅੱਜ-ਕੱਲ ਤਾਂ ਚੀਜ ਸੀਲੇ ਸੀਵਾਨੇ ਸੀ ਜਾ ਜੇੜੇ ਰੇਡੀਮੈਂਂਟ ਆਦੇ ਨੇ, ਲੰਮੇ ਪਲਾਜ਼ੋ ਤੇ ਕੁੁਰਤੀਆਂ। ਓ ਵੀ ਸੁਖੱਲੇ ਕੰਮ ਆ ਨਾ, ਸਿਲਾਈਆ ਵੀ ਨੀ ਦੇਣੇ ਪੈਂਦੇ ਨੇ।
ਹਾਂ-ਹਾਂ, ਹਾਂ, ਪਰ ਏ ਕੇਂਦੇ ਸੂਟ ਕਿਸੇ ਵਧੀਆ ਸੂਟ ਆਉਂਦੇ ਨਾ ਜੇੜੇ ਵਧੀਆ ਤੇ ਬੰਦਾ ਕੇਂਦਾ ਕਿ ਬਈ ਸਿਵਾ ਕੇ ਟੇਲਰ ਨਾਲ ਹਾਂ, ਬਾਹਰ ਪਾਣੇ ਵਾਲੇ ਸੂ ਤੇ ਦੁੱਖੇ ਪਾਣੇ ਵਾਲੇ।
ਹਾਂ‌।
ਇਸਰ੍ਹਾਂ, ਇਸ ਤਰ੍ਹਾਂ ਠੀਕ ਰੇਂਦੇ ਨੇ ਉਹ ਲੋਕਲ ਚੋਂ ਲਿੱਤਾ ਤੇ ਲੋਕਲ ਤੋਂ ਈ ਸਿਵਾ ਲੈਣ।
ਹਾਂ।
ਉਸ ਤਰਾ ਬੋਤ ਅੱਛੇ ਆ ਜਾਂਣਗੇ, ਆ ਬਾਕੀ ਜੇੜੇ ਮੈਨੂੰ ਬਾਰ ਪਾਣੇ ਤੇ ਹੁੰਦੇ ਨੇ, ਥੋੜੇ ਹੈਵੀ ਡਰੈਸ ਹੁੰਦੇ ਨੇ, ਜੇੜੇ ਮੇਰੇ ਉਹ ਲੋਕਲ ਮਾਰਕੀਟ ਚੋਂ ਈ ਲੈਨੀ ਆ ਮੈਂ।
ਅੱਛਾ। ਹਾਂ, ਫੇਰ ਦੇਖ ਕੇ ਈ ਲੈਂਦਾ ਨਾ ਬੰਦਾ। ਚੋਇਸ ਮਿਲ ਜਾਂਦੀ ਐ, ਵਰਾਇਟੀ ਮਿਲ ਜਾਂਦੀ ਐ, ਦੇਖਣ ਨੂੰ। ਹਾਂ, ਲੋਕਲ ਮਾਰਕਟ ਚੋ ਜੇ ਤਰ ਲ ਤੇ ਦੁਕਾਨਾਂ ਵਿਚ ਆਪਾ ਨੂੰ ਚੋਇਸ ਮਿਲਦੀ ਏ, ਵਰਾਇਟੀ ਦੇਖਣ ਨੂੰ ਮਿਲਦੀ ਕੱਪ ਕੱਪੜਾ ਕੇੜਾ ਐ? ਆਪਣਾ ਹੱਥ ਲਗਾ ਕੇ ਦੇਖ ਸਕਣੇ‌ ਆ, ਕੇੜਾ ਕੱਪੜਾ ਵੇ।
ਹਾਂਜੀ-ਹਾਂਜੀ- ਹਾਂਜੀ, ਲੋਕ ਹਾਂ ਕਿਸੇ ਦਾ ਲੋਕਲ ਮਾਰਕੀਟ ਦਾ ਘੱਟ ਫੈਸ਼ਨ ਆ ਕੇ ਨਾ ਦਿੱਲੀ ਜੇੜਾ, ਦਿੱਲੀ ਦਾ ਜੇੜਾ ਮਾਲ ਹੈ ਨਾ, ਓ ਅੱਛਾ ਨਿਕਲਿਆ ਮੇਰਾ। ਕਿਉਂਕਿ ਮੈਂ ਲੋਕਲ ਵੀ ਦਿੱਲੀ ਤੋਂ ਈ ਜ਼ਿਆਦਾਤਰ ਸ਼ੋਪਿੰਗ ਕਰਨੀ ਆ। ਕਿਉਂਕਿ ਮੇਰੇ ਪੇਕੇ ਉਧਰ ਦੇ ਵਣਨਾ। ਤਾਂ ਮੈਂ ਉੱਧਰ ਜਾਣੀ ਆ, ਤਾਂ ਉੱਧਰੋਂ ਲੈਣੀ ਆ, ਪਰ ਲੁਧਿਆਣੇ ਜਾਣੀ ਆ, ਤਾਂ ਲੁਧਿਆਣੇ ਲੈਣੀ ਆ, ਇੱਕ- ਦੋ ਜੋੜੇ।
ਹਾਂ। ਅੱਛਾ, ਲੁਧਿਆਣੇ ਗਰਮ ਕੱਪੜੇ ਬੜੇ ਅੱਛੇ ਮਿਲਦੇ ਨੇ।
ਬੋਤ ਵਧੀਆ, ਬਹੁਤ ਵਧੀਆ। ਮੇਰੇ ਭਰਾਵਾਂ ਦੀ ਫੈਕਟਰੀ ਹੈ ਨਾ, ਉਧਰ। ਪੇਲੇ ਆਈ ਮੇਰੇ ਭਰਾ ਦੀ ਫੈਕਟਰੀ ਅੱਛਾ-ਅੱਛ, ਮੇਰੇ ਦੋ ਮਾਮੇ, ਮਾਸੀਆਂ, ਭੈਣਾਂ ਮੇਰੀਆਂ ਸਾਰੀਆਂ ਲੁਧਿਆਣੇ ਦੀਆਂ ਵਾ।
ਹਾਂ, ਅਸੀਂ ਵੀ ਜਾਂਦੇ ਰੇਣੇ, ਲੁਧਿਆਣੇ ਵਗੈਰਾ ਤੇ ਏਨਾ ਠੰਡਾ ਅਸੀ ਤਾਂ ਫਿਰ ਗਰਮ ਕੱਪੜੇ ਸਾਡੇ ਸਾਰੇ ਪ ਜਾਂਦੇ, ਸਾਡੇ ਮਤਲਬ ਸਾਰੇ ਪਰਿਵਾਰ ਦੇ ਕੰਬਲ-ਵੰਬਲ, ਸਾਡੇ ਲੁਧਿਆਣੇ ਤੋ ਈ ਆਂਦੇ ਨੇ ਸਾਡੇ।
ਹਾਂਜੀ-ਹਾਂਜੀ, ਹਾਂਜੀ- ਹਾਂਜੀ, ਹਾਂਜੀ। ਇੱਕ ਅੰਬਲਾ ਵੀ ਕੱਪੜਾ ਬੋਤ ਅੱਛਾ ਮਿਲਦਾ ਦੀਦੀ। ਹਾਂਜੀ। ਅੰਬਾਂਲਾ ਕੱਪੜਾ ਬੋਤ ਅੱਛਾ ਮਿਲਦਾ।
ਤੁ-ਤੁਆਡਾ ਕਦੋ ਚੱਕਰ ਹੋਏ, ‌ ਤਾਂ ਕਿਉਂ ਨਾ ਫਿਰ ਆਪਾਂ ਨੂੰ ਉਧਰੋ ਹੀ ਮੰਗਾ ਸੀਯੇ?
ਹਾਂਜੀ-ਹਾਂਜੀ। ਚਲ ਸੀ ਨਾ, ਚਲਸੀ ਅਸੀਂ ਸਾਲ ਚੋਂ ਇੱਕ ਵਾਰ ਜਾਣੇ ਹੀ ਹੁੰਦੇ ਹਾਂ ਨਾ।
ਅੱਛਾ।
ਹੁ ਸਾਲ ਚ, ਇੱਕ ਵਾਰ ਮੈਂ ਜਾਣੀ ਹੁਣੀ ਹੈ ਨਾ, ਤਾਂ ਦਿੱਲੀ ਤੱਕ ਤਾਂ ਮੈਂ ਜਾਣੀ ਹੁਣੀ ਆ।
ਅੱਛਾ।
ਹਾਂਜੀ-ਹਾਂਜੀ, ਹਾਂਜੀ।
ਹਾਂ।
ਤਾਂ ਚੱਲਦਾ ਰਹਿੰਦਾ ਲੈ ਕੇ ਆਣ। ਬਸ ਹੋਰ ਕੁਝ ਨਈ, ਬਸ ਚਾਲੂ ਐ, ਹੁਣ। ਹਮ। ਮੈਂ ਪਾਰਲਰ ਵਗੈਰਾ ਵੀ ਕਰਨੀ ਆ ਨਾ, ਪਾਰਲਰ ਦੀ ਹੋਮ ਸਰਵਿਸ ਦੇਣੀ।
ਅੱਛਾ। ਤੁਸੀਂ ਕਰਦੇਓ, ਅੱਛਾ। ਮੇਰੇ ਨਾ ਹੇਅਰਫੋਲ ਬਹੁਤ ਹੁੰਦਾ। ਕੀ ਕਰਨਾ ਚਾਹੀਦਾ?
ਹੇਅਰਫੋਲ ਦਾ ਤਾਂ ਤੁਸੀਂ ਘਰ ਈ ਕੁੱਛ ਨਾ ਕੁੱਛ ਲਗਾਓ। ਘਰ ਨਾ ਇੱਕ ਗਲਾਸ ਦੇ ਵਿੱਚ ਮੇ, ਹਮ। ਬੋਲੋ-ਬੋਲੋ ਮੇਥੀ ਦਾ ਦਾਣਾ। ਹਾਂਜੀ, ਮੇਥੀ ਦੇ ਦਾਣੇ ਥੋੜੇ ਜੇ। ਇੱਕ-ਅੱਧਾ ਚਮਚ ਸਮਝੋ, ਅੱਧਾ ਚਮਚ ਵੀ ਥੋੜਾ ਘੱਟ ਕੀਤਾ ਤਾਂ ਵੀ ਚੱਲ ਮੇਥੀ ਦੇ ਦਾਣਾ, ਲੌਗ ਤੇ ਆਪਣੀ ਇਹ ਜੇੜੀ ਅਚਾਰ ਚ ਪਾਉਣੇ ਨਾ ਆਪ ਖੱਟੀ ਹੋ ਕੇ ਹੁੰਦੀ, ਕਾਲੀ-ਕਾਲੀ ਕਲੋਂਜੀ ਹਾਂ, ਇੱਕ ਗਲਾਸ ਗਿਲਾਸ ਵਿਚ ਅੱਛਾ, ਰਾਤੀ ਸੇ ਕੇ ਰੱਖਣਾ ਐ। ਸਵੇਰੇ ਛਾਣ ਕੇ ਸਪ੍ਰਰੇ ਵਾਲੀ ਬੋਤਲ ਵਿੱਚ ਪਾ ਲੈਣਾ ਐ ਤੇ ਉਸਨੂੰ ਹਫ਼ਤੇ ਦੋ ਵਾਰ ਯੂਜ ਕਰੋ ਤੁਸੀਂ। ਉਸਨੂੰ ਲਗਾ ਰਾਤੀ ਛੋੜ ਦੋ, ਪਰ ਸਵੇਰੇ ਹੇਅਰ ਵੋਸ਼ ਕਰ ਲੋ, ਸਵੇਰੇ ਹਅਰ ਵੋਸ਼ ਕਰ ਕਰ ਸਕਦੇ ਓ ਤੁਸੀਂ ਉਸਦਾ ਤਾਂ ਉਸ ਨਾਲ ਤੁਸਾਂ ਦੇ ਜਿਹੜੇ ਕੱਟ ਵਾਲ ਹੁੰਦੇ ਨੇ, ਉਹ ਵੀ ਗਰੋਥ ਪਕੜਦੇ ਨੇ‌। ਟੁੱਟੇ ਹੋਏ ਵਾਲ ਵੀ ਠੀਕ ਹੁੰਦੇ ਨੇ। ਹੇਅਰਫੋਲ ਵੀ ਥੋੜ੍ਹਾ ਰੁਕ ਜਾਂਦੈ।
ਹਾਂ, ਨਈ ਮੈਂ ਓਹੀ ਆਖਿਆ ਮੈਂ ਤੁਸਾਂ ਨੂੰ ਪੁੱਛਾ, ਪਿੱਛੇ ਵੀ ਮੈਂ ਕਰ ਕਰਨਾ ਐ ਤੁਹਾਨੂੰ ਫੋਨ। ਕੇ ਕੀ ਕਰਾਂ? ਮੈਂ ਹੇਅਰ ਫਾਲ ਬੜਾ ਹੁੰਦਾ ਐ ਨਾ ਮੇਰਾ।
ਹੈਜੀ
ਤੁਸੀਂ ਦੱਸਿਆ ਹੁਣ ਵੀ ਇਸ ਤਰ੍ਹਾਂ ਕਰਕੇ ਦੇਖ ਸਾ ਇੱਕ ਵਾਰ, ਹਾਂ ਫਿਰ ਰਿਜ਼ਲਟ ਨਹੀਂ ਦੋ-ਚਾਰ ਵਾਰ ਲਗਾਣਾ ਪਈ ਸੀ ਹਨਾਂ।
ਹਾਂ ਹਫ਼ਤੇ ਦੋ-ਤਿੰਨ ਵਾਰ ਵੀ ਲਗਾ ਸਕਦੇ ਓ, ਖਾਲੀ ਰਾਤੀ ਲਗਾ ਕੇ ਸੋ ਜਾਓ, ਅਗਰ ਸਵੇਰੇ
ਅੱਛਾ-ਅੱਛਾ। ਚਲੋ ਇੱਕ ਨਾ ਫੋਨ ਆ ਰਿਆ, ਮੈਂ ਕਰਦੀ ਆ ਫੇਰ ਤੁਹਾਨੂੰ, ਠੀਕ ਐ। ਹੈਲੋ, ਕੌਣ